ਹੋਰ ਕੀ ਹਾਲ ਚਾਲ ਹੈ ਜੀ ਬਸ ਵਧੀਆ ਜ। ਵਧੀਆ ਕੀ ਕਰਦੇ ਆ।
ਵਿਹਲੇ।
ਅੱਛਾ ਅੱਛਾ ਵਿਹਲੇ ਬੈਠੇ ਸੀ ਅੱਛਾ ਅੱਛਾ ਰੋਟੀ ਪਾਣੀ ਖਾ ਲਿਆ।
ਹਾਂਜੀ ਹਾਂਜੀ ਖਾ ਲਿਆ।
ਅੱਛਾ ਅੱਛਾ ਠੀਕ ਹੈ ਠੀਕ। ਬਸ ਉਹ ਸਾਡੇ ਵੀ ਗੈਸਟ ਆਏ ਸਨ।
ਅੱਛਾ ਜੀ।
ਬਸ ਉਹਨਾ ਨੂੰ ਚਾਹ ਪਾਣੀ ਪਿਆ ਕੇ ਹਟੇ ਅਆ।
ਠੀਕ ਹੈ ਜੀ।
ਹਾਂਜੀ ਹਾਂਜੀ ਘਰੇ ਸਭ ਠੀਕ ਆ ਸਭ ਠੀਕ ਆ। ਤੂੰ ਸੁਣਾਓ।
ਬਸ, ਵਧੀਆ, ਸਾਡੇ ਵੀ।
ਸਲੂਨ, ਤੇ ਹੀ ਹੋ, ਹਜੇ ਯਾ, ਆ ਗਏ ਉਹ?
ਨਹੀਂ- ਨਹੀਂ, ਹਜੇ ਤਾਂ, ਸਲੂਨ ਤੇ, ਹੀ ਆ।
ਅੱਛਾ- ਅੱਛਾ, ਕੀ- ਕੀ, ਕਰ ਲੈਂਦੇ ਹੋ? ਤੁਸੀਂ ਸਲੂਨ ਤੇ ਫੇਰ।
ਸਕਿੰਨ, ਦਾ ਹੀ ਕਰੀਦਾ ਵੈਸੇ, ਹੇਅਰ ਦਾ ਰੀ- ਬਾਂਡਿੰਗ ਵਗੈਰਾ ਵੀ, ਕਰ ਲਈਦੀ ਹੈ। ਹਾਂਜੀ। ਜਿੱਦਾਂ ਥਰੈਡਿੰਗ, ਫੇਸ਼ੀਅਲ, ਵੈਕਸ।
ਹਾਂਜੀ- ਹਾਂਜੀ। ਅੱਛਾ। ਸਾਰਾ ਹੀ, ਕਰ ਲੈਂਦੇ ਹੋ। ਤੇ ਉਹ ਵੀ ਕਰ ਲੈਂਦੇ ਹੋ। ਨੇਲਸ ਦਾ। ਅੱਜ ਕੱਲ, ਕਿੰਨਾ।
ਹਾਂਜੀ। ਨੇਲਸ ਦਾ ਵੀ, ਕਰ ਲਈਦਾ।
ਅੱਛਾ। ਨੇਲਸ ਦਾ ਵੀ ਕਰ ਲੈਂਦੇ, ਹਾਂ। ਅੱਜ ਕੱਲ ਬੜਾ ਟਰੈਂਡ ਚੱਲ ਗਿਆ। ਨੇਲਸ ਦਾ ਵੀ। ਬਹੁਤ, ਦੁਨੀਆਂ ਕਰਾ ਆ ਰਹੀ ਹੈ। ਨੇਲਸ ਦਾ ਵੀ। ਤੇ ਓਦਾ, ਸੁਣੋ ਕੋਈ ਸਾਈਡ ਇਫੈਕਟ, ਤਾਂ ਨਹੀਂ ਹੈਗਾ।
ਨਹੀਂ। ਸੈਵ ਤਾਂ, ਨਹੀਂ ਆ। ਕਿਉਂਕਿ ਅਹ ਜੇ ਆਪਾਂ, ਜੈਲ, ਵਾਲੇ ਕਰਦੇ ਹਾਂ।
ਜਾਣਾ- ਜਾਣਾ
ਉਹ ਤਾਂ, ਆਪਣੇ ਦਾ, ਪੰਦਰਾਂ ਤੋਂ ਵੀਹ ਦਿਨਾਂ ਵਿੱਚ ਤਾਂ ਉਤਰ ਜਾਂਦੇ ਆ ਵੈਸੇ। ਹਾਂਜੀ। ਜੇ-
ਠੀਕ ਹੈ। ਠੀਕ ਹੈ। ਯਣੀ ਕਿ, ਲੋਂਗ ਟਾਈਮ ਨੀ, ਇੰਨਾ ਨਿਕਲਦੇ। ਹਨਾ। ਹਾਂ। ਫੇਰ, ਕੰਮ ਕਰਨ ਨਾਲ ਵੀ, ਤੇ ਅੱਛਾ- ਅੱਛਾ, ਦਿੱਕਤ ਵੀ ਤੇ, ਹੁੰਦੀ ਹੋਏਗੀ। ਕੰਮ- ਕੁਮ ਕਰਨ ਦੀ।
ਹਾਂਜੀ। ਸਟਾਰਟਿੰਗ ਚ ਹੁੰਦੀ ਆ। ਤੇ ਬਾਅਦ ਚ ਹੋਲੀ- ਹੋਲੀ ਆਪੇ, ਹੀ ਜਦੋ, ਥੋੜੀ ਬਹੁਤੀ, ਆਦਤ ਪੈ ਜਾਂਦੀ ਹੈ, ਨਾ ਫੇਰ। ਬਦੇ ਨੂੰ ਕੰਮ ਕਰਨ ਦੀ। ਉਹ ਤੇ, ਹੁੰਦੀ ਆ। ਕੰਮ ਕਰਨ ਦੀ ਦਿੱਕਤ, ਫੇਰ ਇਹ ਆ। ਕਿ ਮਤਲਬ, ਕਿਤੇ ਬੱਜ ਨਾ ਜਾਵੇ ਨੇਲ ਤੇ, ਉਹ ਦੁਖਣ, ਲੱਗ ਪੈਣਾ ਸੀ। ਇਹ, ਚੀਜ਼ ਹੋ, ਜਾਂਦੀ ਹੈ।
ਹਾਂਜੀ। ਉਹ ਤਾਂ, ਹੈਗਾ ਹੀ, ਹੈ। ਤੇ ਫੇਰ ਜੇ, ਅਗਰ ਬਾਈ ਚਾਂਸ ਕਿਸੇ। ਉਤਰਵਾਨੇ ਹੋਣ ਜਿਵੇਂ, ਸਮਝ ਲੋ ਕਈ ਵਾਰੀ ਕਈਆਂ ਨੂੰ ਘੋਲ ਆੲ ਲੱਗ ਜਾਂਦੀ, ਕੀ ਵੀ ਮੈਂ ਲਗ ਵਾਈ।
ਹਾਂ। ਉਹ ਤਾਂ, ਚਾਹੇ ਤੁਸੀਂ, ਆਪਣੇ ਘਰੇ ਬੈਠੇ ਵੀ, ਉਤਾਰ ਸਕਦੇ ਹੋ। ਗਰਮ ਪਾਣੀ, ਚ ਨੇਲਸ ਡਿਪ ਕਰਲੋ ਐਵੇਂ। ਥੋੜਾ ਕੁ ਟਾਈਮ। ਥੋੜੇ ਫੇਰ ਨਾ ਸੋਫਟ- ਸੋਫਟ। ਹੋਣ ਲੱਗ ਪੈਂਦੇ ਹੈ। ਫੇਰ,
ਅੱਛਾ- ਅੱਛਾ। ਅਸਾਨੀ ਨਾਲ ਉੱਤਰ ਜਾਂਦੇ ਆ। ਅੱਛਾ। ਗਰਮ ਪਾਣੀ ਚ ਡਿੱਪ ਕਰਕੇ ਉਤਰ ਜਾਂਦੇ ਆ। ਤੇ, ਉਹ ਕੀ ਕਹਿੰਦੇ ਆ। ਫੇਸ਼ੀਅਲ ਕਿੱਟ, ਡਰਾਈ ਸਕਿੰਨ, ਵਾਸਤੇ। ਤੇ, ਕਿਹੜੀ ਵਧੀਆ, ਹੁੰਦੀ ਹੈ। ਮੈਡਮ।
ਡਰਾਏ, ਲਈ ਤਾਂ, ਤੁਸੀਂ ਕਰੋਗੇ। ਆਪਣੀ ਫਰੂਟ ਵਾਲੀ।
ਅੱਛਾ। ਤੇ, ਓਇਲੀ ਵਾਸਤੇ। ਅੱਛਾ- ਅੱਛਾ। ਠੀਕ ਹੈ। ਠੀਕ ਹੈ। ਤੇ, ਜਦੋਂ ਤੁਸੀਂ, ਪੈਟੀਕਿਓਰ ਕਰਦੇ ਹੋ। ਉਹਦੇ ਚ ਫੇਰ, ਕੀ- ਕੀ, ਪਾਉਂਦੇ ਹੋ? ਤੁਸੀਂ।
ਅ ਅਗਰ, ਜੇ ਤੁਸੀਂ, ਅ ਸਲੂਨ ਦੇ, ਅਕੋਰਡਿੰਗ ਚੱਲਣਾ ਹੈ। ਤਾਂ, ਤੇ ਸੋਲਟ ਆਉਂਦੇ ਆ। ਫ, ਅ ਪੈਡੀਕਓਰ ਕਰਨ ਦੀ। ਔਰ ਅਗਰ, ਜੇ ਤੁਸੀਂ, ਹਾਂ। ਅਗਰ ਤੁਸੀਂ ਘਰੇ। ਆਪਣਾ ਕਰਨਾ ਤਾਂ, ਪਾਣੀ, ਗਰਮ ਪਾਣੀ ਚ ਸ਼ੈਂਪੂ ਘਰੇ ਹੁੰਦੇ ਹੀ ਆ। ਤੇ ਨਮਕ, ਵਗੈਰਾ ਉਹ, ਪਾਾਲੋ।
ਅੱਛਾ- ਅੱਛਾ। ਤੇ ਕਿੰਨੀ ਦੇਰ, ਡਿਪ ਕਰਕੇ, ਰੱਖਣੇ ਪੈਂਦੇ ਹੈ।
ਦ ਪੰਜ, ਸੱਤ ਮਿੰਟ ਰੱਖ ਲਓ। ਜਾਂ ਦਸ ਮਿੰਟ ਰੱਖ ਲੋ। ਉਸ ਤੋਂ ਬਾਅਦ। ਜੋ ਆਪਣਾ, ਪ੍ਰੋਸੈਸ, ਹੁੰਦਾ ਅਹ ਆਪਣੇ। ਵਗੈਰਾ ਹੁੰਦੀਆਂ ਸਾਫ਼ ਕਰਨ ਵਾਲੀਆਂ ਜਾਂ ਨੇੇਲਸ ਕਟ ਕਰਨ ਵਾਲੇ ਉਹ ਕਰਲੋ। ਤੇ ਕਿੱਟ ਮਿਲ ਜਾਂਦੀ ਟੂਲ ਕਿੱਟ ਮਿਲ ਜਾਂਦੀ ਐ। ਤੇ ਉਹਦੇ ਨਾਲ ਤੁਸੀਂ ਆਪਣਾ ਸਾਰਾ ਕਰ ਸਕਦੇ ਆ,
ਅੱਛਾ-ਅੱਛਾ, ਤੂਲ ਕਿੱਟ ਮਿਲਦੀ ਐਦੀ।
ਮਿਲਦੀ ਆ ਹਾਂਜੀ, ਤੇ ਉਹਦੇ ਵਿੱਚ ਸਾਰਾ ਕੁਛ ਹੁੰਦਾ ਹੀ ਹੈ, ਨੇੇਲਸ ਵਗੈਰਾ ਸਾਫ਼ ਕਰਨੇ ਨੂੰ ਤੇ ਆਪਣਾ ਅਲੱਗ ਮਿਲ ਜਾਂਦੇ ਆ ਅੱਡੀਆਂ ਵਗੈਰਾ, ਪੈਰ ਨੂੰ ਸਾਫ ਕਰਨ ਨਾਲ ਸਾਰਾ ਕੁਛ ਮਿਲ ਜਾਂਦਾ ਹੈ।
ਅੱਛਾ-ਅੱਛਾ, ਠੀਕ ਹੈ ਠੀਕ ਹੈ।
ਹਾਂਜੀ,
ਫੇ ਤਾਂ ਬਹੁਤ ਵਧੀਆ ਵੇ ਬੰਦਾ ਘਰ ਕਲੀਨ ਕਰ ਲਏ ਜਿਵੇਂ, ਨਹੀਂ ਲੇਡੀਜ਼ ਨੂੰ ਨਾ ਟਾਈਮ ਲੱਗਦਾ ਨਾ ਬਾਹਰ ਜਾਣ ਦਾ ਕਈ ਵਾਰੀ, ਤੇ ਘਰੇ ਕਰ ਸਕਦੇ ਹਨਾ, ਅਸੀਂ ਲੋ ਕੋਈ ਨੀ
ਉਹਨਾਂ ਨੇ ਆਪਣੇ ਅਕੋਰਡਿੰਗ ਹੀ ਸਾਰਾ ਕੰਮ ਕਰਨਾ ਸਾਰਾ ਟੈਮ ਲਗਾ ਕੇ ਜਿਦਾ
ਨਾਲੇ ਆਪਣੇ ਅਕੋਰਡਿੰਗ ਹੁਣ ਸਾਨੂੰ ਇਹ ਵੀ ਨੀ ਪਤਾ ਕੀ ਪਾ ਰਹੇ ਆ ਕੀ ਨਹੀਂ, ਪਾ ਰਹੇ ਹਨਾ, ਪਤਾ ਨੀ ਕੁੱਛ ਪਾ ਵੀ ਰਹੇ ਆ ਕਿ ਨਹੀਂ
ਭਾਰੇ ਹਾਂਜੀ ਉਹ ਵੀ ਨੀ ਪਤਾ ਨਾ, ਘਰੇ ਤੁਸੀਂ ਹੋਵਗੇ ਸ਼ੈਂਪੂ ਪਾਲੋ, ਇੱਕ ਚਮਚ ਲੂਣ ਦਾ ਪਾਲੋ। ਏਦਾਂ ਜਾਂ ਬਲੀਚ ਵਾਲਾ ਐਕਟੀਵੇਟਰ ਪਿਆ ਉਹ ਪਾਲੋ। ਹਾਂਜੀ, ਉਹਦੇ ਨਾਲ ਫਿਰ ਤੁਹਾਡੇ ਅਹ ਪੈਰਾਂ ਦੀ ਜਿਹੜੀ ਉਹ ਡਸਟ ਹੁੰਦੀ ਹੈ ਨਾ ਸਾਰੀ,
ਹਾਂਜੀ, ਅੱਛਾ ਰਿਮੂਵ ਹੋ ਜਾਂਦੀ ਉਹਦੇ ਨਾਲ। ਠੀਕ ਜਿੱਦਾਂ ਐਕਟੀਵੇਟਰ ਪਿਆ, ਹੀ ਹੁੰਦਾ ਕਈ ਵਾਰੀ ਬਲੀਚ ਨਾਲ ਬਚ ਜਾਂਦਾ।
ਹਾਂਜੀ-ਹਾਂਜੀ, ਉਸ ਚ ਮਤਲਬ ਰੱਖ ਲਓ ਕਿਤੇ ਕੰਮ ਆ ਹੀ ਜਾਂਦਾ ਹੈ।
ਅੱਛਾ-ਅੱਛਾ ਠੀਕ ਹੈ ਠੀਕ ਆ, ਅੱਗ ਉਹਦੀ ਰੱਖ।
ਅਗਰ ਕੋਈ ਤੁਹਾਡੇ ਕੋਲ ਪੈਕ ਵਗੈਰਾ ਪਿਆ, ਸਕਰੱਬ ਕਰਲੋ ਵਿੱਚ ਪੈਰਾਂ ਤੇ ਹਾਂਜੀ ਬਸ ਜੇ ਸਾਰਾ ਹੋ ਗਿਆ, ਉਸ ਤੋਂ ਬਾਅਦ ਪੈਰਾਂ ਤੇ ਕੋਈ ਪੈਕ ਪਿਆ ਉਹ ਲਗਾਲੋ। ਹਾਂਜੀ, ਸ ਬਾ ਹਾਂ ਜਦੋਂ ਪੈਕ ਵੀ ਉਤਾਰ ਲਿਆ ਫਿਰ ਪੈਰਾਂ ਤੇ ਥੋੜੀ ਬਹੁਤੀ ਜਿੱਦਾਂ ਕਰੀਮ ਹੁੰਦੀ, ਆ ਉਹ ਲਗਾ ਲੋ
ਅੱਛਾ-ਅੱਛਾ, ਠੀਕ ਹੈ ਮਤਲਬ ਕੀ ਕਲੀਨ ਹੋ ਜਾਂਦੇ ਆ, ਡੈਡ ਸਕੀਨ ਵਗੈਰਾ ਨਿਕਲ ਜਾਂਦੀ ਰਿਮੂਵ ਹੋ ਜਾਂਦੀ ਆ। ਅੱਛਾ-ਅੱਛਾ, ਕੋਈ ਨੀ ਮੈਂ ਕਰਕੇ ਦੇਖੂੰਗੀ।
ਹਾਂਜੀ ਕੋਈ ਨੀ,
ਅਗਰ ਜਿੱਦਾਂ ਨਾ ਕਈ ਕਲਰ ਵੀ ਲਗਾਦੇ। ਨਾ ਤੁਹਾਡੇ ਵੀ ਲਗਾਦੇ ਸਲੂਨ ਤੇ ਕਲਰ ਵਗੈਰਾ ਤੇ ਤੁਸੀਂ ਲਗਾਉਂਦੇ ਹੀ ਹੋਗੇ। ਤੇ ਤੁਸੀਂ ਕਿਹੜੇ-ਕਿਹੜੇ ਇੱਥੇ ਯੂਜ ਕਰਦੇ ਹੋ ਕਲਰ?
ਦੇ ਅਹ ਹਰਬਲ ਵਾਲੇ ਵੀ ਹੁੰਦੇ ਆ ਜਿੱਦਾਂ ਸਨੀ ਦਾ, ਤੇ ਮੈਟ੍ਰਿਕਸ ਦੇ ਵੀ ਹੁੰਦੇ ਹੈ,
ਅੱਛਾ,
ਹਾਂਜੀ,
ਬੈਸ
ਬੈਸਟ ਤਾਂ ਦੇਖਲੋ ਮਤਲਬ ਦੋਨੇ ਹੀ ਸਹੀ ਹੈ ਵੈਸੇ,
ਦੋਨੇ ਸਹੀ ਹੈ, ਯਾਨੀ ਕਿ ਇਹਨਾ ਹੀ ਨੀ ਅਗਰ ਕਲਰ ਲਗਾਣਾ ਹੋਵੇ। ਤੇ ਕਿੰਨੇ ਦਿਨਾਂ ਬਾਅਦ ਜਿੱਦਾਂ ਉਤਰਨਾ ਸ਼ੁਰੂ ਹੋ ਜਾਂਦਾ।
ਪੰਦਰਾਂ ਕੁ ਦਿਨ ਬਾਅਦ ਤੱਕ ਹਾਂਜੀ-ਹਾਂਜੀ-ਹਾਂਜੀ, ਉਸ ਤੋਂ ਬਾਅਦ ਹੌਲੀ-ਹੌਲੀ ਦਾ ਆਪਾਂ ਸਿਰ ਤੋਂ ਹੀ ਜਾਣਾ। ਉਤਰਨਾ ਸ਼ੁਰੂ ਹੋ ਜਾਂਦਾ ਹੈ। ਮਤਲਬ ਮਹੀਨੇ -ਮਹੀਨੇ ਵਦਾ ਕਰੋਨਾ ਹੀ ਪੈਂਦਾ। ਕਰ ਕਰਾਉਣਾ ਪੈਂਦਾ ਹਾਂ ਹਾਂਜੀ ਇੱਕ ਵਾਰੀ ਕਿ ਜਦੋਂ ਇਹ ਕੰਮ ਚ ਬੰਦਾ ਪੈ ਜਾਵੇ ਨਾ ਫੇਰ ਉਹ ਕਰਨਾ ਹੀ ਪੈਂਦਾ।
ਹਾਂਜੀ- ਹਾਂਜੀ ਤੇ ਫਰ ਤੁਸੀਂ ਪਹਿਲੇ ਕਿ ਜਿੱਦਾਂ ਕਈਆਂ ਦੇ ਤੇ ਓਇਲਿੰਗ ਹੋਈ ਹੁੰਦੀ ਹੈ ਨਾ। ਤੇ ਕਈਆਂ ਦੇ ਤੇ ਚਲੋ ਨਹੀਂ ਹੋਈ ਹੁੰਦੀ ਤੇ ਫੇਰ ਓਇਲਿੰਗ ਨੂੰ ਉਤਾਰਨ ਵਾਸਤੇ ਫੇਰ ਤੁਸੀਂ ਕੀ ਹੈਡ ਵੋਸ਼ ਵਗੈਰਾ ਕਰਦੇ ਹੋ ਕਿੱਦਾਂ ਕੀ ਕਰਦੇ।
ਹੈਡ ਵਾਸ਼ ਕਰਕੇ ਥੋੜ੍ਹਾ ਹੇਅਰ ਨੂੰ ਡਰਾਈ- ਡਰਾਈ ਕਰ ਲੋ ਫਿਰ ਕਲਰ ਅਪਲਾਈ ਕਰਦੋ।
ਅੱਛਾ ਫੇਰ ਕਲਰ ਅਪਲਾਈ ਕਰ ਫੇਰ ਉਸ ਤੋਂ ਬਾਅਦ ਫਰ ਹੈਡ ਵੋਸ਼ ਕਰਦੇ ਓ। ਅੱਛਾ ਫੇਰ ਸ਼ੈਂਪੂ ਵਗੈਰਾ ਪਈ ਅਪਲਾਈ
ਤੇ ਫੋਰਟੀ ਫਾਈਵ ਮਿੰਟਸ ਰੱਖਦੇ ਹ ਆਪਾਂ ਤੇ ਦੂਜਾ ਕਰਦੇ ਆ ਤਾਂ ਉਹ ਥਰਟੀ ਜਾਂ ਥਰਟੀ ਫਾਈਵ ਬਸ
ਅੱਛਾ- ਅੱਛਾ ਏਦਾਂ ਅਪਲਾਈ ਕਰ ਸਕਦੇ ਹ ਤੇ ਫੇਰ ਅਹ ਫੇਰ ਉਸ ਤੋਂ ਬਾਅਦ ਫੇਰ ਵੋਸ਼ ਤੁਸੀਂ ਸ਼ੈਂਪੂ ਨਾਲ ਕਰਨਾ।
ਪਹਿਲਾਂ ਆਪਾਂ ਨੋਰਮਲ ਪਾਣੀ ਨਾਲ ਕਲਰ ਸਾਰਾ ਨਿਕਾਲ ਦਿੰਦੇ ਆਂ। ਤੇ ਫਿਰ ਬਾਅਦ ਵਿੱਚ ਸ਼ੈਂਪੂ ਨਾਲ ਥੋੜ੍ਹਾ ਜਿੱਦਾਂ ਵਿੱਚ ਰਹਿ ਜਾਂਦਾ ਨਾ ਹੇਅਰ ਦੇ ਵਿੱਚ ਚ ਰੈ ਜਾਂਦਾ ਲੱਗਾ ਹੋਯਾ ਫੇਰ ਔ ਉਤਾਰ ਦਿੰਣੇ।
ਅੱਛਾ
ਹਾਂਜੀ ਉਤੋਂ ਬਾਦ ਬਾਦ ਤੁਸੀਂ ਕੋਈ ਕੰਡੀਸ਼ਨਰ ਵਗੈਰਾ ਤੁਸੀਂ ਯੂਜ ਕਰਦੇ ਆਂ ਓਹ ਲਾ ਲੋ ਕੋਈ ਮਾਸਕ ਕਰਦੇ ਆਂ ਓਹ ਲਗਾਲੋ ਹਾਂਜੀ।
ਠੀਕ ਹੈ ਫੇਰ ਓਸ ਤੋਂ ਬਾਦ ਫੇਰ ਉਨਾਂ ਨੂੰ ਕਿ ਬਈ ਡਰਾਈ ਕਰ ਦਿੰਦੇ ਹੋਣੇ ਨਾ ਤੁਸੀ ਹੇਅਰਸ, ਹਾਂਜੀ-ਹਾਂਜੀ। ਅੱਛਾ ਜੀ ਅੱਛਾ ਠੀਕ। ਗੈ, ਨਹੀਂ ਏਦਾਂ ਨਾ ਜਿੱਦਾਂ ਚਲੋ ਏਦਾਂ ਦਾ ਚਲੋ ਤੁਸੀਂ ਕਲਰ ਲਗਾਯਾ ਹੇਅਰਸ ਤੇ ਜਿੱਦਾਂ ਮੇਰੇ ਹਸਬੈਂਡ ਦੀ ਨਾ ਦਾੜੀ ਐ, ਵਾਈਟ ਹੋਗੀ ਉਥੇ ਵੀ ਕਲਰ ਯੂਜ ਕਰ ਸਕਦੇ।
ਹਾਂਜੀ ਕਰ ਸਕਦੇ ਐਂ ਪਰ ਓ ਹੋਰ ਹੁੰਣੇ ਐ ਇੱਕ ਫਰੂਟ ਵਿਨੇਗਰ ਵਾਲਾ ਔੰਦਾ ਆ। ਅ ਕਲਰ ਹਾਂਜੀ ਤੇ ਓਹ ਵਾਲਾ ਯੂਜ ਕਰ ਸਕਦੇ ਔ। ਹਾਂਜੀ ਓਹ ਆਲਾ ਓਹ ਸਭ ਤੋਂ ਬੈਸਟ ਹੈ। ਓਹ ਏਦਾਂ ਓਹ ਸਕਿੰਨ ਤੇ ਵੀ ਨੀ ਚੜਦਾ। ਕਲਰ ਹਾਂਜੀ ਸਕਿੰਨ ਤੇ ਵੀ ਨੀ ਚੜੂਗਾ ਓਹ ਤੇ ਪੰਜ ਤੋਂ ਦਸ ਮਿੰਟ ਈ ਲਾ ਕੇ ਰੱਖੋ ਤਾਂ ਵੀ ਓਦਾ ਕਲਰ ਆ ਜਾਂਦੈ।
ਅੱਛਾ -ਅੱਛਾ ਠੀਕ ਐ ਠੀਕ।
ਹੋਰ ਬੱਚੇ ਕੀ
ਬੱਚੇ ਬਸ ਬੈਠੇ ਦੇ ਆ ਗੁੜੀਆ ਠੀਕ ਨੀ ਹੈਗੀ। ਪੇਟ ਜਾ ਖ਼ਰਾਬ ਹੋਏਦਾ ਗਰਮੀ ਬੌਤ ਐ ਨਾ। ਔਦੇ ਕਰਕੇ ਬੱਚੇ ਉੱਪਰ ਥੱਲੇ ਦਾ ਖਾ ਲੈਂਦੇ ਆ ਫੇਰ ਓਹ ਤਾਂ ਤਾਂ ਕਰਕੇ
ਸਹੀ
ਮੁੜਦੇ ਨੀ ਨਾ ਹੈਗੇ ਬੱਚੇ ਵੀ ਕੀ ਕਰੀਏ। ਨਾਲ ਗਿਫ਼ਟ ਦੇਣਾ।
ਹੂੰ
ਓਹੀ ਨਾ ਓ ਚੀਜ਼ਾਂ ਮਿਲੀ ਦੀਆਂ ਨਾਨਕਿਆਂ ਦ ਮੌਜਾਂ ਲੱਗੀ ਦੀਆਂ ਖਾਈ ਜਾਂਦੀ ਆ। ਫੇਰ ਓਦੇ ਨਾਲ ਪੇਟ ਪੇਟ ਦੀ ਪ੍ਰੋਬਲਮ ਥੋੜ੍ਹੀ ਜੀ ਹੋਗੀ ਐ ਹੁਣ ਕੈੰਦੀ ਮੰਮਾ ਲੂਸ ਮੋਸ਼ਨ ਲੱਗੇ ਦੇ ਹੋਣ ਦਵਾਈ ਵਗੈਰਾ ਦਿੱਤੀ ਏ, ਲੈਕਟਰਲ ਦਿੱਤ ਤਾ ਘੋਲ ਕੇ ਉਹਨੂੰ ਮੈਂ -ਮੈਂ ਕਿਹਾ ਹੁਣ ਐ ਪੀ। ਥੋੜਾ -ਥੋੜ੍ਹਾ ਤੂੰ, ਤੇ ਮੈਂ ਕੈ ਖਿਚੜੀ ਬਣਾ ਦੂੰਗੀ ਨਾਲ ਤੈਨੂੰ ਨਾ।
ਹਾਂਜੀ- ਹਾਂਜੀ, ਹਾਂਜੀ ਹਲਕਾ-ਫੁਲਕਾ ਹੀ ਸਹੀ ਰਹਿਣਾ ਗਾ।
ਹਲਕਾ- ਫੁਲਕਾ ਹੀ ਦਵਾਂਗੀ ਹਾਂਜੀ, ਗਰਮੀ ਵੀ ਬੌਤ ਹੈ ਨਾ ਕਰੇ ਵੀ ਬੰਦਾ ਕੀ। ਬੌਤ ਜਾਦਾ ਕਹਿੰਦੇ ਸੀਗੇ ਬਾਰਿਸ਼ ਵੀ ਸਤਾਈ, ਅਠਾਈ, ਉਨੱਤੀ ਨੂੰ ਬਾਰਿਸ਼ ਆਊਗੀ, ਪਰ ਹਜੇ ਤੱਕ ਤੇ ਕੋਈ ਫਿਲਹਾਲ ਹੈ ਈ ਨੀ। ਧੁੱਪ ਈ ਬੜੀ ਏ, ਬੌਤ ਜਾਦਾ ਗਰਮੀ। ਜਾਦਾ ਗਰਮੀ ਹੋਈਦੀ ਏ, ਘਬਰਾਟ ਏਨੀ ਹੁੰਦੀ ਏ ਸਵੇਰੇ ਉੱਠੋ ਹਜੇ ਝਾੜੂ ਹੀ ਫੜੋ, ਤੇ ਏਨਾ ਪਸੀਨਾ ਨਾ ਹੁੰਦੈ ਜਿਵੇਂ ਗਿੱਲਾ ਹੋ ਕੇ ਬੰਦਾ ਆਇਆ ਹੁੰਦਾ। ਹਾਂਜੀ, ਹੂੰ ਬੌਤ ਔਖਾ ਐਤਕੀ ਤਾਂ ਮੈਂ ਕਿੰਨੀ ਆ ਵੱਟ ਕੱ
ਹਾਂਜੀ- ਹਾਂਜੀ, ਉਹ ਤਾਂ ਹੈ।
ਹਾਂ, ਕੱਪੜੇ ਵੀ ਪਾਣ ਨੂੰ ਦਿਲ ਨੀ ਕਰਦਾ। ਹਾਂ, ਬੰਦਾ ਕਹਿੰਦਾ ਪਾਣੀ ਚ ਈ ਬੈਠਾ ਰਵੇ ਕਿਧਰੇ। ਹਾਂਜੀ ਓਹ ਤਾਂ ਹੈ, ਔਰ ਚ ਹੋਰ ਬਣਾਓ ਕਿਧਰੇ ਪ੍ਰੋਗਰਾਮ ਦੀਦੀ, ਤੁ ਘੁੰਮਣ-ਘਾਮਣ ਦਾ। ਚਲੀਏ ਕਿਧਰੇ, ਬੱਚਿਆਂ ਨੂੰ ਲੈ ਕੇ।
ਹਾਂਜੀ- ਹਾਂਜੀ, ਕੋਈ ਨੀ ਜ਼ਰੂਰ -ਜ਼ਰੂਰ- ਜ਼ਰੂਰ ਜੀ।
ਹਾਂ, ਬਣਾਈਓ ਕਦੀ ਚੱਲਾਂਗੇ ਫੇਰ ਕਿਧਰੇ।
ਹਾਂਜੀ ਕੋਈ ਗੱਲ ਨੀ ਜ਼ਰੂਰ ਚੱਲਾਂਗੇ।
ਫੇਰ ਨਾ ਮੈਂ ਜਿਹੜਾ ਇਹਦੇ ਪਰੋਨੇ ਬੈਠਾ ਜਿਹੜਾ ਕਰ ਲਵਾਂ ਉਹਨਾਂ ਨਾਲ ਵੀ ਗੱਲਬਾਤ ਠੀਕ ਐ, ਸਸ ਰੀ ਕਾਲ ਜੀ।